ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ
ਕੀ ਹਾਲ਼ ਚਾਲ਼ ਏ ਵਧੀਆ- ਵਧੀਆ ਹੋਰ ਸੁਣਾਓ।
ਬਸ ਵਧੀਆ।
ਹੋਰ ਕੀ ਕਰਦੇ।
ਮੈਂ ਬਸ ਹੁਨੇ ਨ ਨਹਾ ਕੇ ਨਿਕਲੀ ਸੀ।
ਨਾ ਕੇ ਨਿਕਲੇ ਹੋ।
ਤੇ ਹੋਰ ਕੀ।
ਚਲੋ ਵਧੀਆ ਨਾਣਾ ਚਾਹੀਦਾ ਦਾ ਸਵੇਰੇ- ਸਵੇਰੇ। ਹੋਰ ਮੌਸਮ ਕਿੱਦਾਂ ਦਾ ਬਣਿਆ ਹੋਆ, ਅੱਜ ਉੱਥੇ।
ਮੌਸਮ ਤਾਂ ਝੜ ਜਿਆ ਬਣਿਆ ਹੋਇਆ ਅੱਜ ਤਾਂ
ਇਹਦੇ ਸਪੀਕਰ ਨੇ।
ਹਾਂ ਪਰ ਬਾਰਿਸ਼ ਨੇ ਕੱਲ ਦਾ ਹੀ ਇੱਥੇ ਝਾੜ ਜਿਹਾ ਮੈਂ ਕਿਹਾ ਇੱਥੇ ਕੱਲ੍ਹ ਦੇ ਹੀ ਝਾੜ ਦਾ ਬਣਿਆ ਹੋਇਆ ਪਰ ਬਾਰਿਸ਼ ਨੀ ਆਈ ਅਜੇੇ ਇਥੇ।
ਸਾਡੇ ਇੱਥੇ ਤੇ ਬਰਸਾਤ ਹੀ ਨਹੀਂ ਰੁਕਦੀ।
ਅੱਛਾ -ਅੱਛਾ, ਤਾਂ ਹੀ ਇਥੇ ਝਾੜ ਬਣਿਆ ਹੋਇਆ ਹੈਗਾ।
ਝਾੜ ਬਣ ਗਿਆ। ਠੰਡਾ ਮੌਸਮ ਖਰੀ ਤੇ ਅੱਛਾ ਇਹ ਤੇ ਹੈ। ਹੋਰ ਦੱਸੋ, ਫਿਰ ਆਹ ਝਾੜ ਬਣਿਆ। ਤੇ ਕੀ ਬਣਾਓਗੇ ਖਾਣ ਪੀਣ ਚ।
ਖਾਣ ਪੀਣ ਚ ਜੋ ਬੱਚੇ ਕਹਿਣਗੇ, ਉਹ ਬਣ ਜਾਏਗਾ ਕੋਈ ਸਪੈਸ਼ਲ ਤਾਂਦਾ ਹੈ ਨਹੀਂ ਹੈਗਾ।
ਬੱਚੇ ਦੇ ਕੰਮ, ਅੱਛਾ ਛੁੱਟੀ ਹੋਣੀ ਬੱਚਿਆਂ ਦੀ ਅੱਜ।
ਹਾਂ ਭੈਣ ਜੀ, ਅੱਜ ਅੱਜ ਤੇ ਸੰਡੇ ਸੰਡੇ ਹੈਗਾ ਨਾ।
ਅੱਛਾ।
ਹਾਂਜੀ- ਹਾਂਜੀ ਹਾਂਜੀ। ਬੱਚੇ ਇੱਕ ਕੀ ਕਹਿੰਦੇ ਨੇ ਤੀਜੀ ਵਿਚ ਚ ਪੰਜਵੀਂ ਚ ਤੇ ਇੱਕ ਨੌਵੀਂ ਚ
ਤਿੰਨ ਬੱਚੇ ਨੇ ਵਡੇ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹ ਬੱਚੇ ਵੀ ਬਸ ਫੁੱਲ ਇੰਜੋਏ ਕਰਦੇ ਨੇ ਬਾਰਿਸ਼। ਤੁਹਾਡੇ ਮੰਮੀ ਅੱਜ ਬਾਰਿਸ਼ ਹੋਗੀ। ਹਾਂਜੀ -ਹਾਂਜੀ
ਹਰ ਬੰਦਾ ਇੰਜੋਏ ਜਿਆਦਾ ਬਾਰਿਸ਼।
ਹਾਂਜੀ-ਹਾਂਜੀ ਬਸ ਫੇਰ ਉਹੀ ਨਾ ਵੇਟ ਕਹਿੰਦੇ ਨੇ ਮੰਮੀ, ਮੌਸਮ ਤਾਂ ਬਨਿਆ ਬਾਰਿਸ਼ ਅਜੇ ਤੱਕ ਨੀ ਆਈ ਹੈਗੀ।
ਕਿਤੇ ਘਮਾ ਫਿਲਾਓ ਨਾ ਹਰਿਆਲੀਆਂ ਚ ਬਾਰ ਘੁੰਮਾ ਲਿਆਓ, ਮੱਥਾ ਟੇਕਵਾ ਲਿਆ ਕਿਸੀਂ ਗੁਰਦੁਆਰੇ ਚ
ਬਸ ਬੱਚੇ ਵੀ ਹੁਣੇ ਉੱਠੇ ਨੇ ਸੋ ਕੇ ਜਿਸ ਦਿਨ ਛੁੱਟੀ ਹੁੰਦੀ ਐ ਉਸ ਦਿਨ ਤਾਂ ਲੇਟ ਈ ਉੱਡਦੇ ਨੇ।
ਅੱਛਾ-ਅੱਛਾ।
ਨਾਲੇ ਫੇਰ ਮੇਰੀ ਗੱਲ ਸੁਣੋ ਮੌਸਮ ਏਦਾਂ ਬਣਿਆ ਹੋਇਆ ਬੰਦਾ ਜਾਵੇ। ਗੱਡੀ ਹੋਵੇ ਤਾਂ ਫੇਰ ਤੇ ਬੰਦਾ ਚਲਾ ਵੀ ਜਾਂਦਾ ਹੈਗਾ।
ਗੱਡੀ ਹੈ ਨੀ।
ਨਾ ਸਾਡੇ ਕੋਲ ਗੱਡੀ ਨੀ ਹੈਗੀ। ਨਈ-ਨਈ-ਨਈ, ਸਾਰਾ ਕੁਛ, ਦੇਖਣਾ ਪੈਂਦਾ ਹਜੇ ਤਾਂ ਏਦਾਂ ਈ ਐ ਫਾਈਨੈਂਸ ਥੋੜਾ ਜਾ। ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹੋਰ ਦੱਸੋ।
ਤੇ ਤੁਹਾਨੂੰ ਕਿਦਾਂ ਦਾ ਮੌਸਮ ਅੱਛਾ ਲੱਗਦਾ ਗਰਮੀ ਚ
ਮੈਨੂੰ ਏਦ ਬਰਸਾ ਦਾ ਮੌਸਮ ਵਧੀਆ ਲੱਗਦਾ ਬਰਸਾਤ ਪੈ ਰੀ ਹੋਵੇ, ਬੈਠੇ ਹੋਏ ਤੇ ਨਾਲ ਚਾਹ ਚੱਲ ਰੀ ਹੋਏ।
ਹਾਂ ਨਾਲ ਪਕੌੜੇ ਚੱਲ ਰਹੇ ਹੋਣ ਹਨਾ ਹਾਂ, ਪਰ ਮੈਨੂੰ ਤਾਂ ਨਾ ਜ਼ਿਆਦਾ ਤੇਜ਼ ਵਾਲੀ ਬਾਰਿਸ਼ ਨੀ, ਮੈਨੂੰ ਤਾਂ ਜਿਹੜੀ ਮੱਠੀ ਮੱਟੀ ਹੌਲੀ ਹੌਲੀ ਬਾਰਿਸ਼ ਚਲ ਰੀ ਹੈਗੀ ਨਾ। ਉਹ ਜ਼ਿਆਦਾ ਅੱਛੀ ਲੱਗਦੀ ਹੈਗੀ ਐ।
ਉਹ ਜ਼ਿਆਦਾ ਵਧੀਆ ਰਹਿੰਦੀ, ਮਿੱਠੀ ਮਿੱਠੀ ਜੀ ਉਹਦੇ ਚ ਠੀਕ ਰਹਿੰਦਾ ਕੰਮ।
ਹੂੰ ਪਰ ਉਹੀ ਐ ਨਾ ਕਿ ਹੁਣ ਜਿਵੇਂ ਗਰਮੀ ਤੋਂ ਬਾਦ ਇਕ ਦਮ ਬਾਰਿਸ਼ ਹੁੰਦੀ ਹੈਗੀ। ਕਿੱਦਾਂ ਮੌਸਮ ਦੇਖੋ ਉਮਸ ਵਾਲਾ ਹੋ ਜਾਂਦਾ ਹੈਗਾ।
ਹਾਂਜੀ ਬਰਸਾਤ, ਜੇ ਰੱਜ ਕੇ ਪਏ ਨਾ ਫੇਰ ਹੁਣ ਤੇ ਸਾਵਨ ਲੱਗ ਗਿਆ ਹੁਣ ਤੇ
ਹਾਂਜੀ ਹਾਂਜੀ ਹੁਣ ਤੇ ਬਰਸਾਤੀ ਈ ਸ਼ੁਰੂ ਹੋਣੀਆਂ ਹੈਗੀਆਂ ਨੇ, ਪਰ ਉਹੀ ਐ ਨਾ ਥੋੜਾ ਥੋੜਾ ਧੀਰੇ ਤੇਰੇ ਮੌਸਮ ਵੀ ਠੰਡਾ ਹੋਣਾ ਲੱਗਦਾ ਨਾ। ਗਰਮੀ ਵੀ ਨਾਲ ਈ ਜਾਂਦੇ ਤੇ ਠੰਡਾ ਠੰਡਾ ਵੀ ਇਲਾਕਾ ਰਹਿਣਾ, ਹਾਂਜੀ-ਹਾਂਜੀ। ਤੁਹਾਨੂੰ ਪਤਾ ਬਾਰਿਸ਼ ਦੇ ਨਾਲ ਕਿੰਨੀ ਜਿਹੜੀ ਚਾਰੋਂ ਪਾਸੇ ਜਿਹੜੇ ਜੰਗਲੀ ਬੂਟੇ ਵਗੈਰਾ ਸਾਰੇ, ਕਿੰਨੀ ਤਰ੍ਹਾਂ ਹਰਿਆਲੀ ਪੈ ਜਾਂਦੀ ਹੈਗੀ।
ਹੁਣ ਉਹੀ ਤੇ ਹੁਣ ਪਤਾ ਸਾਵਣ ਆ ਗਈ ਹੁਣ ਹਰਿਆਲੀ ਬੂਟੀਆਂ ਖਰੀਆਂ ਹੋਣਗੀਆਂ।
ਹਾਂਜੀ-ਹਾਂਜੀ, ਤੁਹਾਨੂੰ ਪਤਾ ਐ ਕਿਨੇ ਖੇਤ ਹਾਂਜੀ-ਹਾਂਜੀ ਹੁਣ ਤਾਂ ਖੇਤਾਂ ਵਾਸਤੇ ਵੀ ਤੁਹਾਨੂੰ ਪਤਾ ਕਿੰਨੀ ਜ ਜ ਜੀਰੀ ਦੀ ਪੋਦ ਲੱਗਣੀ ਐ। ਕਿੰਨੀ ਲਾਭਦਾਇਕ ਹੈਗੇ ਉਹਨਾਂ ਵਾਸਤੇ, ਪਰ ਉਹ ਤੇ ਕਿਸਾਨ ਬਾਰਿਸ਼ ਦੀ ਉਡੀਕ ਕਰਦੇ ਰਹਿੰਦੇ ਹੈਗੇ ਹਨ, ਹੂੰ-ਹੂੰ-ਹੂੰ-ਹੂੰ। ਉਹੀ ਨਾ ਚੰਗੀ ਫਸਲ ਲਈ ਤਾਂ ਸਮੇਂ ਸਿਰ ਬਾਰਿਸ਼ ਹੋਣੀ ਜ਼ਰੂਰੀ ਹੁੰਦੀ ਹੈ।
ਹਾਂ।
ਹੂੰ ਪਰ ਉਹੀ ਐ ਨਾ ਕਿ ਅੱਜ ਕੱਲ੍ਹ ਜਿਹੜਾ, ਕਾਲੀ ਬਾਰਿਸ਼ਾਂ ਹੁੰਦੀ ਐ ਪਜਨਾ ਕੋਈ। ਅੱਛਾ ਠੀਕ ਤਾਂ ਰਹਿੰਦਾ ਨੀ ਸਿਹਤ ਵਾਸਤੇ, ਕਈ ਬਿਮਾਰ ਵੀ ਹੋ
ਹੈਲੋ।
ਮੈਂ ਕਿਹਾ ਬਾਰ ਬਾਰਿਸ਼ ਦੇ ਵਿੱਚ ਜ਼ਿਆਦਾ ਭਿੱਗਣਾ ਵੀ ਅੱਛਾ ਨੀ ਹੁੰਦਾ।
ਹੂੰ,
ਉਹ ਨਾਲ ਸਿਹਤ ਵੀ ਕਿੰਨੀ ਖ਼ਰਾਬ ਹੋ ਜਾਂਦੀ ਹੈਗੀ ਐ।
ਐ ਤੇ ਹੈ।
ਹਾਂਜੀ-ਹਾਂਜੀ, ਪਰ ਐ ਹੈਗਾ ਕਿ ਉਹਦੇ ਨਾਲ ਹਵਾ ਸਾਫ਼ ਹੋ ਜਾਂਦੀ।
ਐ ਗੱਲ ਸਹੀ ਐ।
ਹਾਂਜੀ ਹਾਂਜੀ।
ਹੋਰ ਫੇਰ ਅੱਜ ਕੀ ਬਣਾਓਗੇ ਬ੍ਰੇਕਫਾਸਟ 'ਚ?
ਬ੍ਰੇਕਫਾਸਟ 'ਚ ਮੇਰੀ ਮੰਮਾ ਨੇ ਬਣਾ ਈ ਛਡਿਆ, ਬ੍ਰੇਕਫਾਸਟ 'ਤੇ।
ਹੂੰ?
ਮੈਂ ਕਿਹਾ, ਬਾਰਿਸ਼ ਇਸ ਤੇ ਉਹ ਕੀ ਕਹਿੰਦੇ ਨੇ? ਮੰਮੀ ਨੇ ਬਣਾ ਈ ਲਿੱਤਾ ਨਾਸ਼ ਪਤਾ ਐ, ਬਸ ਹੁਣ ਤੇ ਅਸੀਂ, ਸੀਂ ਸਿੰਪਲ ਰੋਟੀ ਹੀ ਖਾਂਨੇ ਹਾਂ।
ਅੱਛਾ ਜੀ!
ਹਾਂਜੀ, ਹਾਂਜੀ, ਹਾਂਜੀ! ਦੇਖਾਂਗੇ, ਦੁਪਹਿਰ ਵੇਲੇ ਕੜੀ ਬਣਾਈ ਆ, ਪਕੌੜੇ ਬਣਾਵਾਂਗੇ ਅਸੀਂ। ਮੌਸਮ ਵੀ ਥੋੜਾ ਅੱਧਾ ਦਾ ਵਾਂ ਹੋਰ ਕੀ ਕੱਲ੍ਹ ਤੇ ਐ ਸਭ ਆਰਾਮ ਨਾਲ ਖਾਈ ਜਾਂਦੇ ਹੈਗੇ ਆ।
ਤੁਹਾਨੂੰ ਪਤਾ ਕੜੀ ਨੂੰ ਬੰਨਣ ਨੂੰ ਵੀ ਕਿੰਨਾ ਟਾਈਮ ਲੱਗਦਾ।
ਹੈਂ?
ਹੋਰ, ਤੁਹਾਨੂੰ ਪਤਾ, ਜਿੱਦਾਂ ਕਿੰਨੀ-ਕਿੰਨੀ ਬਾਰਿਸ਼ ਹੁੰਦੀ ਏ, ਕਈ ਜਗ੍ਹਾ ਦਾ ਤੇ ਇੰਨਾ ਬੁਰਾ ਹਾਲ, ਚਿੱਕੜ, ਸਾਰਾ ਕੁਛ ਕਿੰਨਾ ਨੂੰ ਕਈਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਦੇਖੋ, ਸੜਕਾਂ 'ਤੇ ਵੀ ਪਾਣੀ ਕਿੰਨਾ ਭਾਰ ਜਾਂਦਾ ਕਈ ਜਗ੍ਹਾ 'ਤੇ ਬਾਰਿਸ਼ ਦੇ ਕਰਕੇ
ਜਿਹੜਾ ਮੌਸਮ ਹੈਗਾ ਨਾ, ਜਿਹੜਾ ਮੌਸਮ ਹੈਗਾ, ਜਿਹੜਾ ਮੌਸਮ ਹੈਗਾ ਰੱਬ ਨੇ ਦੇਖੋ ਮੌਸਮ ਬਣਾਇਆ ਹੋਇਆ, ਤਿੰਨ ਮਹੀਨੇ ਬਰਸਾਤ ਵੀ ਪੈਣੀ ਹੈ। ਧੁੱਪ ਵੀ ਨਿਕਲਣੀ ਹੈ, ਠੰਡ ਵੀ ਨੀ ਪੈਣੀ ਹੈ। ਐ ਮੌਸਮ ਦੇਖੋ, ਕੁਦਰਤ ਦੇ ਖੇਲ ਹੈਗੇ ਐ, ਹਨਾ, ਸਾਲ ਪੂਰਾ ਏਦਾਂ ਹੀ ਚੱਲਣਾ!
ਨਈ ਚੱਲਦਾ ਤਾਂ ਹੈਗਾ, ਪਰ ਤੁਸੀਂ ਦੇਖੋ ਨਾ ਕਈ, ਕਈ ਥਾਵਾਂ ਤੇ ਹਾੜ ਵੀ ਆ ਜਾਂਦੇ!
ਹਾੜ ਆ ਜਾਂਦੇ ਨੇ, ਹਾਂ, ਓ ਜੇਹੜੀ ਨੀਵੀਂ ਥਾਂ, ਨੀਵੀਂ ਹੁੰਦੀ ਨਾ ਜਗ੍ਹਾ, ਉੱਥੇ ਹੜ ਆਂਦਾ ਹੈਗਾ।
ਪਰ ਉ ਤੇ ਵੇਖੋ ਨਾ ਉਹਨਾਂ ਵਾਸਤੇ ਕਿੰਨੀ ਹਾਂਜੀ, ਹਾਂਜੀ, ਹਾਂਜੀ!
ਜਿਹੜਾ ਬੰਦਾ ਵਿੱਚ ਬੈਠਾ ਉਥੇ ਤੇ ਨੀ ਆਂਦੀ ਨਾ, ਹੁਣ ਜਿਹੜੇ ਨੀਚੇ ਬੈਠੇ ਨੇ, ਉਹਨਾ ਦੇ ਆਂਦੀ ਹੜ। ਸਾਡਾ ਤੇ ਵੀ ਠੀਕ ਐ, ਅਸੀਂ ਸਾਡਾ ਚੰਡੀਗੜ੍ਹ ਯਮੁਨਾਨਗਰ, ਅੰਬਾਲਾ, ਇਹ ਸ ਨਾ ਹਾਈ ਹੈਗਾ, ਮਤਲਬ ਇੱਥੇ ਨਹੀਂ ਆਨ ਸਕਦੀ!
ਹਾਂ ਨਹੀਂ-ਨਹੀਂ ਇਹ ਇੱਥੇ ਸ--ਕਾਫੀ ਫੇਰ ਵੀ ਬਚਿਆ ਹੋਇਆ।
ਹਾਂਜੀ, ਹਾਂਜੀ। ਤੁਸੀਂ ਹਰਿਆਣਾ 'ਚ ਹੋ?
ਹਾਂਜੀ, ਹਾਂਜੀ।
ਹਰਿਆਣੇ ਕਿਹੜੀ ਜਗ੍ਹਾ?
ਏਥੇ ਆ ਯਮੁਨਾਨਗਰ!
ਯਮੁਨਾਨਗਰ ਅੱਛਾ, ਯਮੁਨਾਨਗਰ ਤੋਂ, ਯਮੁਨਾਨਗਰ ਤੋਂ ਬ ਤੁਹਾਡਾ ਯਮੁਨਾਨਗਰ ਬੜਾ ਵਧੀਆ ਹੈਗਾ। ਏ ਵੀ ਏ, ਏ ਚੰਡੀਗੜ੍ਹ ਤੋਂ ਥੋੜਾ ਉੱਚਾ ਹੈਗਾ, ਚੰਡੀਗੜ੍ਹ, ਚੰਡੀਗੜ੍ਹ ਫੇਰ ਨਿਵੇ ਹੈਗਾ, ਯਮੁਨਾਨਗਰ ਹੋਰ ਉੱਪਰ ਹੈਗਾ।
ਹਾਂਜੀ, ਹਾਂਜੀ, ਹਾਂਜੀ। ਪਰ ਤੁਸੀਂ ਦੇਖੋ ਨਾ ਕਿੰਨਾਂ ਜਗ੍ਹਾ ਤੇ ਬਾੜ ਅ ਜਿੱਦਾਂ ਪਾਣੀ ਦੀ ਕਮੀ ਨੁਕਸਾਨ ਹੁੰਦਾ, ਨਾਲੇ ਜਿੱਦਾਂ ਦੇ ਇਕ ਪਾਣੀ ਨੀ ਹੁੰਦਾ, ਉਹਨਾਂ ਦੀ ਕਿੰਨੀ ਕਮੀ ਦੂਰ ਹੁੰਦੀ ਹੈਗੀ ਏ!
ਹੁਣ ਇਕ ਜੀ ਉੱਥੇ ਪੰਜਾਬ ਸਾਈਡ ਹੈਗਾ ਏਰੀਆ- ਫਿਜਲਪੁਰ! ਫਿਜਲਪੁਰ ਉੱਥੇ ਉਹ ਕਹਿੰਦੇ ਸਾਡ ਖੇਤੀ ਨੀ ਕਰ ਸਕਦੇ, ਪਾਣੀ ਨੀ ਹੈਗਾ।
ਹਾਂਜੀ, ਹਾਂਜੀ, ਹਾਂਜੀ, ਓ ਦੇਖੋ ਨਾ ਫੇਰ ਉ ਤਾਂ ਮੀਂਹ ਦਾ ਹੀ ਵੇਟ
ਓ ਕਹਿੰਦੇ ਸਾਡੀ ਫ਼ਸਲ ਵੀ ਪਾਣੀ ਵੀ ਨਾ ਸਾਡੇ ਟਿਊਬਵੈਲ, ਪਾਣੀ ਕਹਿੰਦੇ ਖਾਰਾ ਆਉਂਦਾ ਬਾਹਰ ਪੂਰਾ। ਫਸਲ ਵੀ ਹੁੰਦੀ, ਉਹ ਬਸ ਇਕ ਈ ਪੰਗੇ ਵੈ ਇਧਰ!
ਪਰ ਮੈਨੂੰ ਤਾਂ ਜਦੋਂ ਮੀਂਹ ਪਾ ਰਹੇ ਨਾ ਸ਼ੈਡਾਂ ਦੇ ਉੱਤੇ ਮੀਂਹ ਪਵੇ ਤੇ ਕਿੱਦਾਂ। ਉਹਦੀ ਜਿਹੜੀ ਆਵਾਜ਼ ਆਉਂਦੀ ਏ ਕਿੰਨੀ ਚੰਗੀ ਲੱਗਦੀ ਏ ਬੂੰਦਾਂ ਬਾੰਦੀ ਦੀ।
ਫੇਰ ਓਹੀ ਤੇ ਗੱਲ ਹੈ।
ਹਾਂਜੀ- ਹਾਂਜੀ ਮੈਨੂੰ ਤਾਂ ਬੜੀ ਅੱਛੀ ਲੱਗਦੀ ਉਹਦੀ ਆਵਾਜ਼ ਟ- ਟ ਕਰਕੇ ਆਵਾਜ਼ ਆਉਂਦੀ ਹੈਗੀ ਉਹਨਾਂ ਦੀ।
ਪਰ ਉਹਯੋ ਨਾ ਘੁੰਮਣਮਣ ਵਾਸਤੇ ਵੈਸੇ ਅੱਛਾ ਲੱਗਦਾ ਪਰ ਜਦੋਂ ਕੱਪੜੇ ਸਾਰੇ ਗਿੱਲੇ ਹੋ ਜਾਂਦੇ ਨੇ। ਫਿਰ ਥੋੜ੍ਹਾ ਹੁੰਦਾ ਹੈਗਾ ਕਈ ਵਾਰ ਅਸੀਂ ਏਦਾਂ ਕਰਦੇ ਹਾਂ ਐਕਟਿਵ ਚੱਕਦੇ ਹਾਂ ਜਿੱਦਾਂ ਕੰਮ। ਨਿਕਲੇ ਆ ਤੇ ਮੀਂਹ ਪੈ ਰਿਹਾ ਹੋਵੇ ਪਿਗਣਾ ਬੜਾ ਚੰਗਾ ਲੱਗਦਾ।
ਇਹ ਤੇ ਹੈ ਬਰਸਾਤ ਚ ਭਿੱਜਣਾ ਮੈਨੂੰ ਆਪ ਮੈਨੂੰ ਨਾ ਆਪ ਬੜਾ ਅੱਛਾ ਲੱਗਦਾ ਹੈ। ਕਿ ਬਾਈਕ ਹੋਏ ਬਾਈਕ ਤੇ ਬਸ ਭਿੱਜਦਾ ਜਾਈਏ ਮੇਰੇ ਯਾਰ। ਗੱਡੀ ਗੱਡੀ ਗੱਡੀ ਬਸ ਗੱਡੀ ਚੱਲੋ ਗੱਡੀ ਮੈਂ ਯਾਰ ਗੱਡੀ ਗੱਡੀ ਫੇਰ ਗੱਡੀ। ਮੈਂ ਗੱਡੀ ਚ ਨਹੀਂ ਜਾਣਾ ਹੁਣ ਮੈਂ ਬਾਈਕ ਚ ਜਾਣਾ।
ਪੀਜੀਏ ਬਾਰਿਸ਼ ਦੇ ਵਿੱਚ।
ਬਰਸਾਤ ਚ ਪਿੱਜੀਏ। ਘੁੰਮਦੇ ਰਹੀਏ।
ਤੁਸੀਂ ਦੇਖੋ ਕਿਨੇ ਥੋੜ੍ਹੀ ਥੋੜ੍ਹੀ ਥਾਵਾਂ ਤੇ ਪਾਣੀ ਕਿੰਨਾ ਇਕੱਠਾ ਹੋ ਜਾਂਦਾ ਜਦੋਂ ਪੈਰਾਾਂ ਤਕ ਹੋ ਜਾਂਦਾ। ਉਹਨਾਂ ਦੇ ਵਿੱਚੋਂ ਐਕਟਿਵਾ ਜਾਂ ਬਾਈਕ ਕੱਢਣੀ। ਜਦੋਂ ਪਿੱਛੇ ਦੀ ਫੁਆਾਰਾਂ ਕਰਕੇ ਨਿਕਲਦੇ ਕਿੰਨਾ ਸੋਹਣਾ ਲੱਗਦਾ ਹੈਗਾ ਵੇ। ਹਾਂਜੀ-ਹਾਂਜੀ ਪਰ ਬਾਰਿਸ਼ ਦਾ ਦੇ ਨਾਲ ਤਾਂ ਸਾਨੂੰ। ਸਾਫ਼ ਸਫ਼ਾਈ ਦਾ ਵੀ ਤੁਹਾਨੂੰ ਪਤਾ ਕਿੰਨਾ ਨਾਲ ਧਿਆਨ ਰੱਖਣਾ। ਨਹੀਂ ਤੇ ਖੜੇ ਪਾਣੀ ਦਾ ਵਿੱਚੋਂ ਕਿੰਨੇ ਮੱਛਰ। ਹਾਂਜੀ - ਹਾਂਜੀ ਹਾਂਜੀ ਮੱਛਰ ਵੀ ਕਿੰਨੇ ਵੱਧ ਸਕਦੇ ਹੈਗੇ।
ਮੱਛਰ ਵੀ ਬਸ ਵਧ ਦੇ ਹੈ ਪਰ ਉਹਦਾ ਫੇਰ ਇਲਾਜ ਵੀ ਹੈਗਾ। ਦਵਾਈ ਲਗਾਓ ਪਿੰਡੇ ਤੇ।
ਉਹ ਤਾਂ ਸਾਰਾ ਕੁਝ ਹੈਗਾ ਵੇ ਪਰ ਕਈ ਤਾਂ ਬਾਰਿਸ਼ ਦੇ ਪਾਣੀ ਨੂੰ। ਕਿੰਨਾ ਅ ਕੀ ਕਹਿੰਦੇ ਨੇ ਜਮਾ ਕਰਕੇ ਰੱਖਦੇ ਨੇ। ਕਿ ਬਈ ਹਾਂਜੀ - ਹਾਂਜੀ ਕਿਉਂਕਿ ਜਿੰਨਾ ਦੇ ਨਹੀਂ ਹੋਏਗਾ ਪਾਣੀ। ਜਿਹੜੀ ਜਗ੍ਹਾ ਤੇ ਉਹ ਤਾਂ ਇਕੱਠਾ ਕਰਕੇ ਰੱਖਣਗੇ ਤੁਹਾਨੂੰ ਪਤਾ ਕਿੰਨੀ ਜਗਿਆ ਤੇ। ਹੁਣ ਤੁਸੀਂ ਦੇਖੋ ਕਈ ਤਾਂ ਬਾਰਸ਼ ਬਾਲਟੀ ਰਖ ਦਿੰਦੇ ਨੇ ਕਿ ਪਾਣੀ ਭਰ ਜਾਏਗਾ ਚਲੋ ਇਨਵੇਟਰਦੇ ਵਿੱਚ ਪਾਉਣ ਦੇ ਕੰਮ ਆ ਜਾਏਗਾ।
ਹਾਂ ਇਨਵੇਰਟਰ ਚ ਪੈਂਦਾ।
ਹਾਂਜੀ - ਹਾਂਜੀ।
ਓਹੀ ਤਾਂ ਗੱਲ ਹੈ।
ਤੁਹਾਨੂੰ ਪਤਾ ਬਾਹਰ ਹਾਂਜੀ-ਹਾਂਜੀ-ਹਾਂਜੀ। ਹੁਣ ਤੁਹਾਨੂੰ ਪਤਾ ਹੀ ਹੈ ਬਾਰਿਸ਼ ਸਾਡੇ ਜੀਵਨ ਲਈ ਕਿੰਨੀ ਮਹੱਤਵਪੂਰਨ ਹੈ। ਬਾਰਿਸ਼ ਤੋਂ ਬਿਨਾਂ ਜੀਵਨ ਬਿਲਕੁਲ ਵੀ ਸੰਭਵ ਨਹੀਂ ਹੈਗਾ। ਕਿਉਂਕਿ ਇਥੇ ਪਾਣੀ ਦੀ ਕਦਰ ਹਾਂਜੀ - ਹਾਂਜੀ ਪਰ ਉਹੀ ਹੈ ਨਾ। ਹਾਂਜੀ-ਹਾਂਜੀ ਬਿਲਕੁਲ- ਬਿਲਕੁਲ।
ਹਮ।
ਹੋਰ ਪਰ ਸਾਨੂੰ ਅਸੀਂ ਬੱਚਿਆਂ ਨੂੰ ਬੱਸਣ ਲਈ ਪਾਣੀ ਵੀ। ਬੱਚਿਆਂ ਨੂੰ ਪਾਣੀ ਦੇ ਬਾਰੇ ਵੀ ਕਦਰ ਦੱਸਣੀ ਚਾਹੀਦੀ ਹੈ। ਕੀ ਹੈਗੇ ਕਿ ਨਹੀਂ ਹੈਗੇ ਬਾਰਿਸ਼ ਦਾ ਪਾਣੀ।
ਦੱਸੋ ਨਾ ਪਾਣੀ ਦਾ ਮਹੱਤਵ ਕਿੰਨਾ ਹੈਗਾ।
ਹਾਂਜੀ- ਹਾਂਜੀ-ਹਾਂਜੀ। ਤਾਨੂੰ ਪਤਾ ਨਿੱਕੇ - ਨਿੱਕੇ ਨਿਆਣੇ ਜਦੋਂ ਪਾਣੀ ਜਰਾ ਛੋਟੇ - ਛੋਟੇ ਜਿਹੇ ਗੱਡੇ ਦੇ ਵਿੱਚ
ਜਿੰਦਗੀ ਜਲ, ਵਾਯੂ, ਅਗਨੀ ਏ ਤਿੰਨ ਚੀਜ਼ਾਂ ਨਾਲ ਚੱਲ ਜੀ ਬਸ, ਨਾ ਅੱਗ ਨਾ ਹੋਏ ਤਾਂ ਪੰਗਾ ਪੈ ਜੇਗਾ।
ਹਾਂਜੀ ਹਾਂਜੀ ਨਿਕਲੋ ਬਸ ਥੋੜਾ ਜਿਆ ਧਿਆਨ ਰੱਖੋ ਕਿ ਵਈ ਫੀਸਲਣ ਤੋਂ ਬਚੋ।
ਏਈ ਤੇ ਬੱਚਿਆਂ ਨੂੰ ਸਖਾਓ ਥੋੜ੍ਹਾ ਜਿਆ।
ਹਾਂ ਬਚਿਆ ਕੀ ਵੱਡਿਆਂ ਸਾਰਿਆਂ ਵਾਸਤੇ ਲਾਗੂ ਹੈ ਹੁੰਦਾ ਹੈਗਾ ਵੇ।
ਓਈ ਤੇ ਬੱਚਿਆਂ ਨੂੰ ਸਮਝ ਆਣੀ ਚਾਈਦੀ ਨਾ ਬਸ।
ਹਾਨੀ ਬੱਚਿਆਂ ਨੂੰ ਹੁਣ ਦੇਖੋ ਅਸੀਂ ਵੀ ਵੀਕਲ ਲੈਕ ਜਦੋਂ ਨਿਕਲਣੇ ਹੈਗੇ ਆ ਠੀਕ ਐ ਨਾ, ਹੁਣ ਕਿੰਨਾ ਚਿੱਕੜ ਹੋ ਰਿਆ ਹੁੰਦਾ।
ਚਿੱਕੜ ਤੇ ਹੈ ਸਈ ਗੱਲ ਐ, ਓ ਚਿੱਕੜ ਵੀ ਜ਼ਰੂਰੀ ਹੈਗਾ। ਓ ਚਿੱਕੜ ਕਈ ਜਾਨਵਰਾਂ ਵਾਸਤੇ ਬੜਾ ਜ਼ਰੂਰੀ ਹੈਗਾ ਚਿੱ
ਹਾਂਜੀ ਹਾਂਜੀ।
ਕਈ ਜਾਨਵਰ ਚਿੱਕੜ 'ਚ ਰੈਂਦੇ ਨੇ।
ਹਾਂਜੀ ਹਾਂਜੀ ਹਾਂਜੀ।
ਗੱਲ ਐ ਹੁਣ ਇੱਕ ਪਰਮਾਤਮਾ ਨੇ ਸਭ ਦਾ ਜਗਾੜ ਬਣਾਇਆ ਹੈ ਨਾ ਚਿਕ
ਬਿਲਕੁਲ ਬਿਲਕੁਲ। ਤਾਨੂੰ ਪਤਾ ਕੀ ਜੜੇ ਪੰਛੀ ਜੜੇ ਪਿਆਸੇ ਹੁੰਦੇ ਨੇ, ਜਿੰਨਾਂ ਨੂੰ ਜਿੰਨਾਂ ਨੂੰ ਜੜੇ ਪਾਣੀ ਪੂਣੀ ਰੱਖਦੇ, ਓਨਾਂ ਨੂੰ ਪਾਣੀ ਵੀ ਪੀਣ ਨੂੰ ਮਿਲ ਜਾਂਦਾ ਹੈ ਗਾ। ਤੇ ਤਾਨੂੰ ਪਤਾ ਤਲਾਬ ਤੇ ਦਰਿਆ ਵੀ ਭਰ ਜਾਂਦੇ ਹੈਗੇ ਨੇ ਏਨਾਂ ਦੇ ਨਾਲ ਤਾਂ। ਹਾਂਜੀ ਹਾਂਜੀ।
ਟੀਰੀ ਹੁਣ ਬਰਸਾਤ 'ਚ ਹੀ ਪਾਣੀ ਪੀਂਦੀ ਐ। ਫੇਰ ਓਹੀ ਤੇ ਗੱਲ ਐ ਹੁਣ ਏਸ ਚਲੋ ਕੋਈ ਗੱਲ ਨੀ ਮੈਂ ਕੰਮ ਕਰ ਲਾ ਮੜ ਜਿਆ ਹੈਂ। ਹੋਰ ਸਾਸਰੀ ਕਾਲ ਜੀ ਹੋਰ ਆਪਣਾ ਕੁਛ ਰ ਖਾ ਪੀ ਲੈਣਾ ਵਧੀਆ ਜਿਆ।
ਹਾਂਜੀ ਹਾਂਜੀ ਹਾਂਜੀ -ਜ਼ਰੂਰ ਜ਼ਰੂਰ ਜੀ ਜ਼ਰੂਰ। ਚਲੋ ਠੀਕ ਏ ਜੀ, ਗੱਲ ਕਰਕੇ ਤਾਡੇ ਨਾਲ ਬੋਤ ਚੰਗਾ ਲੱਗਿਆ।
ਸਸੀ ਕਾਲ ਜੀ ਠੀਕ ਏ ਜੀ। ਹੋ ਗਏ ਦਸ ਮਿੰਟ, ਨੰਬਰ ਤੇ ਪਾ ਤੂੰ ਮੇਰਾ।